ਹੈਲੋ। ਸਤਿ ਸ਼੍ਰੀ ਅਕਾਲ ਜੀ, ਹੋਰ
ਕੀ ਹਾਲ, ਕੀ ਹਾਲ-ਚਾਲ?
ਬਸ ਵਧੀਐ, ਸੋਣ ਲੱਗੇ ਸੀ।
ਹਾਂਜੀ, ਅਸੀਂ ਸੋਣ ਲੱਗੇ ਸੀ। ਸੋਣ ਦੀ ਤਿਆਰੀ ਕਰ ਰਹੇ ਆਂ ਬਸ। ਏ ਸੀ ਗਰਮੀ ਬੜੀ ਐ ਨਾ। ਬਸ ਸੋਣ ਦਾ ਹਿਸਾਬਕਿਤਾਬ ਈ ਨੀ ਬਣਦਾ ਐਧਰ ਮੰਮੀ ਵਲ ਆਏ ਹੋਏ ਸੀ। ਤੇ ਏਥੇ ਹੀ ਬਸ, ਬੱਚਿਆਂ ਨੂੰ ਅਲੱਗ ਜਗ੍ਹਾ ਚਾਈਦੀ ਏ, ਏਥੇ ਨੀ ਸੋਣਾ ਜੀ ਉੱਥੇ ਨੀ ਸੋਣਾ ਜੀ। ਕੁਛ ਈ ਏ।
ਸਾਡੇ ਆਪ ਕੁੜੀਆਂ ਆਈਆਂ ਹੋਈਆਂ ਜੇ ਛੁੱਟੀਆਂ ਨੇ, ਤੇ ਬਸ ਤੇ ਸੋਣ ਦੀ ਜਗ੍ਹਾ ਕੋਈ ਨੀ ਹੈਗੀ। ਤੇ ਫਰਸ਼ ਤੇ ਸੌਦੀਆਂ ਈ ਨਈ ਫਰਸ਼ ਤੇ ਗੱਦੇ ਡਾ ਦੇਈਏ। ਕੋਈ ਸੋਫੇ ਤੇ ਸੋਫਿਆਂ ਦੇ ਉੱਤੇ ਸੁੱਤੇ ਹੋਏ ਨੇ ਬੱਚੇ, ਕੋਈ ਮੇਜ ਤੇ ਬਿਸਤਰਾ ਕੀਤਾ ਕਿਸੇ ਨੇ। ਤੇ ਫਰਸ਼ ਤੇ ਸੋਣਦੇ ਨੀ। ਅੱਜ-ਕੱਲ ਦਾ ਪਤੈ ਨਾ ਜਿੰਨਾ ਮਰਜੀ ਵੱਡਾ ਮਕਾਨ ਹੋਵੇ, ਅਲੱਗ-ਅਲੱਗ ਬੈਡ ਰੂਮ ਹੁੰਦੇ ਨੇ। ਕੋਈ ਬੱਚਾ ਸ਼ੇਅਰ ਵੀ ਨੀ ਕਰਦਾ, ਕਿਸੇ ਨੂੰ ਨਾਲ ਹੀ ਨੀ ਸਵਾਂਦਾ। ਅਪਣੇ ਨਾਲ।
ਸਹੀ ਕੈ ਰੇ ਔ, ਸਹੀ ਕੈ ਰੇ ਔ ਤੁਸੀਂ।
ਤੇ ਸਾਡੇ ਵੇਲੇ ਇੱਕ-ਇੱਕ ਕਮਰਾ ਹੁੰਦਾ ਸੀ, ਜਿੰਨੇ ਮਰਜ਼ੀ ਰਿਸ਼ਤੇਦਾਰ ਆ ਜਾਣ ਫਰਸ਼ ਤੇ ਬਿਸਤਰ ਡਾ ਕੇ ਸੋ ਜਾਂਦੇ ਹਨ। ਪਤਾ ਹੀ ਨੀ ਸੀ ਲੱਗਦਾ ਬਾਈ ਕੋਈ ਚਾਰ ਬੰਦੇ ਆਏ ਹੋਏ ਨੇ ਕਿ ਨਹੀਂ ਆਏ ਹੋਏ।
ਹਾਂਜੀ, ਹੋਣ ਤੇ ਜੀ ਅਲੱਗ-ਅਲੱਗ ਬੈਡਰੂਮ ਹੁੰਦੇ ਨੇ ਅਪਣੇ-ਅਪਣੇ। ਸਭ ਦੇ ਅਪਣੇ ਬੈਡਰੂਮ ਹੈਗੇ ਸਭ ਅਪਣੇ ਕਮਰੇ ਚ ਵੜ ਜਾਂਦੇ ਨੇ।
ਉਸ ਵੇਲੇ ਬੈਡਰੂਮ ਹੁੰਦੇ ਕੋਈ ਨੀ ਸੀ, ਓ ਮੰਜੀਆਂ ਹੁੰਦੀਆਂ ਸੀ ਵਾਣ ਦੀਆਂ। ਚੜਾਂ ਦੀਆਂ ਭਰੀਆਂ ਹੋਈਆਂ। ਖੱਟਮਲ ਹੁੰਦੇ ਸੀ ਵਿੱਚ ਓ ਰਾਤੀ ਲੜਦੇ ਹਨ।
ਅਹ, ਹੁਣ ਤੇ ਖਟਮਲ ਕਿਤਾਬਾਂ ਚ ਰੈਗੇ ਨੇ, ਖੱਟਮਲ ਕਿਸੇ ਨੇ ਵੇਖੇ ਈ ਨੀ ਹੋਣੇ, ਖੱਟਮਲ ਹੁੰਦੇ ਕੇੜੇ ਨੇ ਬੱਚਿਆਂ ਨੂੰ ਪਤਾ ਈ ਨੀ ਹੋਣਾ, ਖਟਮਲ ਕੀ ਹੁੰਦਾ।
ਧੁੱਪੇ ਰੱਖਣੀਆਂ ਮੰਜੀਆਂ, ਉੱਤੇ ਸੋਟੇ ਮਾਰਨੇ। ਓ ਡਿੱਗਣੀਆਂ ਫੇਰ ਓਨਾ ਨੂੰ ਮਾਰਨਾ ਬੜਾ ਮਜ਼ਾ ਆਣਾ। ਮਾਰਨ ਦਾ ਵੀ, ਤੇ ਜਾਂ ਉਬਲਦਾ-ਉਬਲਦਾ ਪਾ ਪਾਣੀ ਨਾ, ਓ ਮੰਜਿਆਂ ਦੇ ਸੰਦੇ ਹੁੰਦੇ ਸੀ ਦੋਆ ਪਾਸੇ, ਉਦੇ ਚ ਪਾ ਦੇਣਾ। ਉਬਲਦਾ-ਉਬਲਦਾ ਪਾਣੀ ਤੇ ਤਾਂ ਜਰਾ ਕੋ ਓ ਮੱਰ ਜਾਂਦੇ ਸੀ।
ਹਾਂ ਔਵੀ ਟਾਈਮ ਸੀ, ਫੇਰ ਦੂਜੀਆਂ ਮੰਜ਼ੀਆਂ ਆ ਗਈਆਂ ਫੋਲਡਿੰਗ
ਫੇਰ ਆ ਫੋਲਡਿੰਗ ਆ ਗੀਆਂ, ਲੋਏ ਦੀਆਂ ਮੰਜੀਆਂ।
ਹਾਂਜੀ, ਲੋਏ ਦੀਆਂ।
ਤੇ ਸਾਡੇ ਟੈਮ ਤੇ ਦਾਜ ਦੇ ਏਚ ਓ ਮੰਜੀ ਦੇੰਦੇ ਸੀ, ਓ ਓਦੀ ਉਣੀ ਹੁੰਦੀ ਸੀ ਨਵਾਰ ਤੇ ਮੋਟਾ-ਮੋਟਾ, ਚਿੱਟਾ-ਚਿੱਟਾ ਓ ਨਵਾਰ ਹੁੰਦੀ ਸੀ। ਏੱਕ-ਏੱਕ ਬੈੱਡ ਹੁੰਦਾ ਸੀ ਦਾਜ ਚ, ਦੋ-ਦੋ ਕੁਰਸੀਆਂ ਹੁੰਦੀਆਂ ਸੀ ਬਸ। ਤੇ ਓ ਨਵਾਰ ਦੀ ਮੰਜੀ ਹੁੰਦੀ ਸੀ। ਤੇ ਏਹ ਏ ਫੇ ਲੋਏ ਦੀਆਂ ਮੰਜੀਆਂ ਹੋ ਗਈਆਂ ਫੇਰ। ਓ ਬਿਸਤਰ੍ਹਾਂ ਕੀਤੇ ਬਗੈਰ ਹੀ ਕਿਸੇ ਲੇ ਸੋ ਜਾਣਾ ਓਦੇ ਤੇ।
ਹਾਂਜੀ, ਪਰ ਮੱਛਰ ਵੀ ਬੜਾ ਲੜਦਾ ਸੀ ਵਿੱਚੋਂ ਨਿਕਲ-ਨਿਕਲ ਕੇ।
ਹਾਂ, ਬੜਾ ਮੱਛਰ ਹੁੰਦਾ ਸੀ ਹੁਣ ਤੇ ਗੁੱਡ ਨਾਈਟ ਲੱਗਦੀ ਪੀ ਆ ਕਿਦਰੇ ਔਡੋ ਮਾਸ ਵੀ ਓਦੋਂ ਮੱਛਰ ਖਾ ਜਾਂਦਾ ਸੀ, ਸਾਰੀ-ਸਾਰ ਰਾਤ।
ਓਦੋ ਮੱਛਰ ਖਾਂਦਾ ਸੀ ਹਾਂਜੀ, ਏਧਰੋਂ ਮੱਛਰ ਨੇ ਖਾਣਾ, ਉਦੋਂ ਖੱਟਮਲ ਨੇ ਖਾਣਾ।
ਖਟਮਲ ਨੇ ਖਾਣਾ ਉੱਤੋਂ ਗਰਮੀ ਹੋਣੀ, ਆਪਣੀਆਂ ਚੁੰਨੀਆਂ ਕਰ ਲੈਣੀਆ ਉੱਤੇ ਬਈ ਓ ਛੋਟੇ ਬੱਚੇ ਹੁੰਦੇ ਸੀ ਜੇੜੇ ਨਵਜੰਮੇ ਬ ਹੁੰਦੇ ਸੀ ਓਨਾਂ ਨੂੰ ਓ ਸਵੇਰੇ ਓਨਾਂ ਦੇ ਮੂੰਹ ਲਾਲ ਹੋਏ ਹੁੰਦੇ ਮੈਂ ਕੈਣੀ ਆ ਅਸੀਂ ਤੇ ਨਰਕ ਪੋਗ ਲਯਾ ਅਪਣੀ ਜ਼ਿੰਦਗੀ ਦੇ ਚ
ਹਾਂਜੀ ਹੁਣ ਤੇ ਸਮਝ ਲੋ ਬੱਚੇ ਸਵਰਗ ਵਿੱਚ ਜੀ ਰਹੇ ਨੇ ਹੁਣ ਇਨਵਰ ਕਰ ਨੇ ਏ ਸੀ ਚੱਲ ਪਏ ਨੇ ਅਸੀਂ ਛੱਤਾਂ ਤੇ ਸੁੱਤੇ ਆ
ਪਰ ਪੈਲੋਂ ਇੰਨੀ ਗਰਮੀ ਨੀ ਸੀ ਹੁੰਦੀ ਪੈਲੋਂ ਅਸੀਂ ਕੋਠੇ ਛੱਤਾਂ ਤੇ ਰੈਂਦੇ ਸੀ ਇੰਨੀ ਗਰਮੀ ਨੀ ਸੀ ਹੁੰਦੀ ਕੋਈ ਪੈਟਰੋਲ ਦੀ ਨੀ ਸੀ ਹੁੰਦੀ ਕੋਈ ਏਸੀ ਦੀ ਗਰਮੀ ਨੀ ਸੀ ਛੱਡਦੇ ਤੇ ਕੋਈ ਡਬਲ ਸਟੋਰੀ ਮਕਾਨ ਈ ਕੋਈ ਘੱਟ ਹੀ ਹੁੰਦਾ ਸੀ ਅੱਜ-ਕੱਲ੍ਹ ਡਬਲ ਸਟੋਰੀ ਮਕਾਨ ਨੇ ਹਵਾ ਰੋਕ ਪਈਆਂ ਦੂਰ-ਦੂਰ ਕਿਤੇ ਵਿਰਲਾ-ਵਿਰਲਾ ਮ ਮਕਾਨ ਹੁੰਦਾ ਸੀ ਹਵਾ ਹੁੰਦੀ ਸੀ।
ਸਈ ਕੈ ਰੇ ਓ ਸਈ
ਤੇ ਬਸ ਆਪਣਾ ਬੱਚੇ ਦੋ-ਦੋ ਬੱਚੇ ਸੋ ਜਾਣੇ ਓ ਮੰਜੀਆਂ ਦੇ ਉੱਤੇ ਫੇਰ ਮਤਲਬ ਆਯਾ-ਗਯਾ ਜੇੜਾ ਸੀ ਨਾ ਐ ਬੜੀ ਸੋਹਣੀ ਤਰ੍ਹਾਂ ਬੰਦਾ ਸਾਂਭ ਲੈਂਦਾ ਸੀ। ਛੱਤਾਂ ਦੇ ਉੱਤੇ ਫਰਸ਼ ਤੇ ਬਿਸਤਰੇ ਕਰ ਲੈਣੇ ਤੇ ਓਦੋਂ
ਬੜੇ ਪਿਆਰ ਮੋਬਤਾ ਸੀ ਜੀ ਪੈਲੇ ਪਿਆਰ ਮੋਬਤਾਂ ਬੋਹਤ ਸੀ ਪੈਲੇ ਸਭ ਨੇ ਇਕੱਠੇ ਬੈਣਾ ਰੌਣਕ ਲੱਗ ਜਾਣਾ ਬਸ ਅ ਮਖੌਲ ਮਹੱਲੇ ਵਾਲੇ ਵੀ ਪਰਿਵਾਰ ਵਰਗੇ ਸੀ ਹਾਂਜੀ
ਨਾ ਹੁੰਦੇ ਤੇ ਬਿਜਲੀ ਬੰਦ ਹੋਣੀ ਲੋਕਾਂ ਨੇ ਕੋਠਿਆਂ ਤੇ ਤੇ ਸ਼ੁਰੂ -ਸ਼ੁਰੂ ਤੇ ਤਾਂ ਸੜਕਾਂ ਤੇ ਸੌਦੇ ਸੀ ਲੋਕੀ ਰਾਤੀ ਬਾਜ਼ਾਰ ਜਾਓ ਨਾ ਸੜਕ ਦੇ ਦੋਾਂ ਪਾਸੇ ਮੰਜੀਆਂ ਡੱਠੀਆ ਹੁੰਦੀ ਸੀ ਲੋਕਾਂ ਦੀਆਂ ਰਾਤੀ ਡਰ ਨਹੀਂ ਸੀ ਲੱਗਦਾ ਬਾਜ਼ਾਰ ਜਾਂਦਿਆਂ ਕਿਉ ਆ ਸੱਜੇ ਖੱਬੇ ਮੰਜੀਆਂ ਤੇ ਲੋਕੀ ਸੁ
ਹਾਂਜੀ
ਤੇ ਇੱਕ -ਇੱਕ ਕਮ ਲੋਕਾਂ ਕੋਲ ਇਕ- ਇਕ ਕਮਰਾ ਹੁੰਦਾ ਸੀ ਉਸੇ ਨੂੰ ਤਾਲਾ ਲਾਣਾ ਤੇ ਬਾਰ ਸੋ ਜਾਣਾ
ਹਾਂਜੀ ਵੀ ਪੈਲੇ ਨਾ
ਵਿਹੜੇ ਹੁੰਦੇ ਨੀ ਸੀ ਨਾ ਵਿਹੜੇ ਹੁੰਦੇ ਸੀ ਨਾ ਬਰਾਂਡੇ ਕੁਛ ਹੀ ਨਹੀਂ ਸੀਗੇ ਕ ੜਾ ਹੀ ਹੁੰਦਾ ਸੀ ਜ਼ਿਆਦਾ ਤਾਂ ਲੋਕੀ ਗ਼ਰੀਬ ਹੁੰਦੇ ਸਨ
ਗ਼ਰੀਬ ਹੁੰਦੇ ਸੀ ਪੈਲੇ ਜੇੜੀ ਛੱਤਾਂ ਨੀਵੀਆ ਬੰਨੇ ਨੀ ਹੁੰਦੇ ਸੀ ਨਾ ਨਾਲ ਘਰ ਨ ਨਾਲ- ਨਾਲ ਨਾਲ ਹੁੰਦੇ ਸੀ ਲੈਟ ਜਾਣੀ ਮਹੱਲੇ ਵਾਲੇ ਇਕੱਠੇ ਇਕੱਠੇ ਹੋ ਕੇ ਬੈ ਜਾਂਦੇ ਸੀ ਉਹੀ ਮੰਜੀਆਂ 'ਤੇ ਜ਼ਮੀਨ 'ਤੇ ਗੱਲਾਂ ਗੁੱਲਾਂ ਮਾਰਨੀਆਂ ਪੈਲੇ ਮਹੱਲੇ ਵੀ ਜੇੜੇ ਸੀ ਪਰਿਵਾਰ ਵਰ ਗੇ ਸੀ ਹੁਣ ਪਰਿਵਾਰ ਮਹੱਲੇ ਵਰਗੇ ਹੋ ਗਏ ਨੇ
ਕਿੰਨੀ- ਕਿੰਨੀੇ ਰਾਤ ਤੱਕ ਤੇ ਆਂਡਣਾ ਗੁਆਂਢਣਾ ੋ ਇੱਕੋ ਕੋਠੇ ਤੇ ਹੋ ਜਾਂਦੀਆਂ ਸੀ ਗੱਲਾਂ ਕਰਨ ਵਾਸਤੇ ਸਾਰੇ ਛੱਤਾਂ ਨਾਲ- ਨਾਲ ਮਿਲਦੀਆਂ ਹੁੰਦੀਆਂ ਹੁਣ ਕੋਈ ਇੱਕ ਦੂਜੇ ਨਾਲ ਰਲਾ ਕੇ ਰਾਜ ਜੀ ਨੀ ਛੱਤਾਂ ਤੇ ਬੰਨਿਆ ਦੇ ਉੱਤੇ ਕੱਚ ਲੱਗੇ ਹੋਏ ਨੇ
ਸਹੀ ਕੈ ਰਹੇ ਹੋ ਕੋਈ ਟੱਪ ਕੇਆਵੇ ਹੀ ਨਾ ਸਾਡੇ ਕੋਠੇ
ਬਸ ਉਹ ਟਾਈਮ ਬੜਾ ਇੱਕ ਤਾਂ ਜੁਆਇੰਟ ਫੈਮਿਲੀ ਹੁੰਦੀ ਸੀ ਉ ਤੇ ਜੁਆਇੰਟ ਫੈਮਲੀ ਹੁੰਦੀ ਸੀ ਘਰਾਂ ਦੇ ਮੈਂਬਰ ਹੀ ਤੀ-ਤੀ ਪੈਂਤੀ ਪੈਂਤੀ ਹੁੰਦੇ ਸਨ ਤੇ ਇੱਕੋ ਚੌਂਕ ਕਦੇ ਰੋਟੀ ਪੱਕਣੀ ਤੇ ਕਿਸੇ ਦੀ ਭਾਂਡੇ ਦੀ ਵਾਰੀ ਹੈ ਕਿਸੇ ਦੀ ਕੱਪੜਿਆਂ ਦੀ ਵਾਰੀ ਹ ਅੱਜ ਸਾਡੀ
ਓਈ ਨਾ ਪੈਲੇ ਪਿਆਰ ਮੁਹੱਬਤ ਬੋਤ ਹੋਇਆ ਕਰਦੀ ਸੀ ਹੁਣ ਉਹ ਪਿਆਰ ਮੁਹੱਬਤ ਨਹੀਂ ਰਹੇ ਹੁਣ ਆਪਣੇ ਮਾਂ ਪਿਓ ਨਾਲ ਬੱਚਿਆਂ ਦਾ ਪਿਆਰ ਨਹੀਂ ਰਿਹਾ ਜੀ ਪੈਲੇ ਜੋਇੰਟ ਫੈਮਿਲੀ ਫੇ ਵੀ ਹੁੰਦਾ ਸੀ ਸਭ ਭਰਾਵਾਂ- ਭਰਾਵਾਂ ਦਾ ਭੈਣਾਂ- ਭੈਣਾਂ ਦਾ ਚਾਚੇ ਤਾਏ ਸਭ ਬੜਾ ਪਿਆਰ ਸੀ ਹੁਣ ਤਾਂ ਸਕੇ ਮਾਂ ਪਿਓ ਨਾਲ ਬੱਚੇ ਪਿਆਰ ਨਹੀਂ ਹੈ ਨੌਕਰੀਆਂ ਕਰੇ ਬੱਚੇ ਬਾਰ ਨੌਕਰੀ ਕਰ ਰਹੇ ਆ ਮਾਂ ਪਿਓ ਕਿੱਥੇ ਨੇ ਬੱਚੇ ਕਿੱਥੇ ਨੌਕਰੀ ਕਰ ਰੇਆ ਉਹ ਮੋਹ ਹੀ ਨਹੀਂ ਰਿਹਾ ਬਚੀਆਂ ਚ ਆਪਸ ਵਿੱਚ ਮਾਂ ਪਿਓ ਨਾਲ
ਕੋਈ ਰਿਸ਼ਤੇਦਾਰ ਮਿਲਦਾ ਸੀ ਬਜ਼ੁਰਗ ਉਹਨੇ ਸਿਰ ਤੇ ਪਿਆਰ ਫੇਰਨਾ ਤੇ ਐਂਂਜ ਲੱਗਣਾ ਵੀ ਸਾਡਾ ਵੱਡਾ ਆਗਯਾ ਹੈ ਤੇ ਹੁਣ ਉਹ ਤੇਰਾ ਦਾਹ ਕਿੱਲੋ ਦਾ ਸੇਰ ਹਿਲਾ ਦੇਣਗੇ ਪਿਆਰ ਕੀ ਦੂਰੋਂ ਸਿਰ ਲਾ ਕੇ ਲੋਕੀ ਲੰਘਦੇ ਜਾਂਦੇ ਇੱਕ ਗੈਰ ਬੰਦੇ ਨੇ ਬੁਲਾਇਆ
ਹਾਂਜੀ-ਹਾਂਜੀ ਸਹੀ ਕੈ ਰੇ ਹੋ ਬਿਲਕੁਲ ਸਹੀ ਕਹਿ ਰੇ ਹੋ ਜ਼ਮਾਨਾ ਬੋਤ ਬਦਲ ਰੇਹਾ ਹੈ ਜੋ ਅੱਜ ਕੱਲ੍ਹ ਦੀ ਜਿ ਪੀੜ੍ਹੀ ਹੈ ਉਹ ਬੜੀ ਬਦਲ ਰਹੀ ਹੈ ਕਿੱਥੇ ਜਾ ਰਹੀ ਹੈ ਕੁਛ ਸਮਝ ਨਹੀਂ ਆ ਰਿਹਾ
ਉਹ ਹਾਏ ਹੈਲੋ ਕਰਕੇ ਮੁਕਾ ਦਿੰਦੇ ਨੇ ਕੋਈ ਬਜ਼ੁਰਗ ਨੂੰ ਪੈਰੀ ਪੈਣਾ ਨਹੀਂ ਕੋਈ ਕੁਛ ਨਹੀਂ
ਪੈਲੇ ਪੈਰੀ ਪੋਣਾ ਕਰ ਪੈਰਾਂ ਨੁ ਛੂੰਦੇ ਸੀ ਹੁਣ ਬਸ ਗੋਡਿਆ ਤਕ ਪੋਚਦਾ ਵੀ ਬੜਾ ਮੁਸ਼ਕਲ ਉਹ ਵੀ ਨਾਲ ਲੱਗਦਾ ਵੀ ਨੀ ਗੋਡਿਆਂ ਤੇ
ਹਾਂ
ਗੋਡੇ ਦੇ ਨਾਂ ਵੀ ਲੱਗਦਾ ਹਥ, ਦੂਰੋਂ-ਦੂਰੋਂ ਜੀ, ਬੱਸ ਝੁੱਕੇ ਪਿੱਛੇ ਹੋ ਜਾਂਦੇ ਨੇ
ਹਾਂ
ਕੋਈ ਪਿਆਰ ਮੁਹੱਬਤ ਨੀ ਰਹੇ, ਮੋਹ ਨੀ ਰਹੇ, ਉਹੀ ਗੱਲ ਆ ਗਈ ਸਾਰੀ ਪਹਿਲੇ ਵਾਲੀ ਗੱਲਾਂ ਹੀ ਨਹੀਂ ਰਹੀਆਂ ਹੁਣ
ਹਮ
ਪਹਿਲੇ ਸਾਂਝੇ ਘਰਾਂ ਚ ਇੰਨਾ ਪਿਆਰ ਸੀ, ਸਾਂਝੇ ਘਰਾਂ ਚ ਹੁਣ ਉਹ ਗੱਲ, ਹੈ ਹੀ ਨਹੀਂ
ਇੰਨੀ ਰੌਣਕ ਹੁੰਦੀ ਸੀ, ਘਰਾਂ ਚ ਇੰਨੀ ਰੌਣਕ ਹੁੰਦੀ ਸੀ, ਕੋਈ ਮੈਂਹਮਾਂਣ ਨੀ ਸੀ ਆਂਂਦਾ ਝਕਦਾ ਵੇ, ਇੰਨੇ ਬੰਦੇ ਘਰਾਂ ਦੇ ਵਿੱਚ, ਬੜੇ-ਬੜੇ ਬੰਦੇ ਹੁੰਦੇ ਸੀ, ਇਕ-ਇਕ ਘਰ ਚ ਕਿਸੇ ਘਰ ਜਾਂਦੇਆ ਝਾਕਾ ਹਾਂ
ਉਹ ਵੀ ਭਰੇ-ਭਰੇ ਹੁੰਦੇ ਸੀ ਵੱਡੇ-ਵੱਡੇ ਮਕਾਨ, ਹੁਣ ਵੱਡੇ-ਵੱਡੇ ਮਕਾਨ ਨੇ ਖਾਲੀ ਪਏ ਨੇ, ਕੋਟੀਆਂ ਮਹਿਲ ਨੇ, ਉਹ ਵੀ ਖਾਲੀ ਦੇਨੇ ਕੱਲੇ-ਕੱਲੇ ਰਹਿੰਦੇ ਨੇ ਸਬ ਜ਼ੀ, ਵੱਖਰੇ-ਵੱਖਰੇ ਭਰਾ ਰਹਿੰਦੇ ਨੇ
ਅੱਜ ਕੱਲ ਜਿਆਦਾਤਰ ਤੇ, ਲੋਕੀ ਬਾਹਰ ਚਲੇ ਗਏ ਨੇ ਕੋਠੀਆਂ ਖਾ ਪਈਆਂ ਨੇ, ਭਈਆਂ ਨੂੰ ਰੱਖ ਜਾਂਦੇ ਨੇ, ਪਿੱਛੇ ਉਹ ਬਈਏ ਹੀ ਮਾਲਕ ਬਣ ਜਾਂਦੇ ਨੇ
ਸਹੀ ਕਹਿ ਰਹੇ ਹੋ, ਸਹੀ, ਜ਼ਮਾਨਾ ਬਦਲਦਾ ਜਾ ਰਿਹਾ ਬਹੁਤ
ਹਮ
ਉਹੀ ਤਾਂ ਕਹਿ ਰਹੇ ਆ, ਕੋਠੀਆਂ ਇੰਨੀਆਂ- ਇਨੀਆਂ ਵੱਡੀਆਂ ਪਾ ਲਈਆਂ ਨੇ, ਮਹਿਲ ਬਣਾ ਲਏ ਨੇ, ਤੇ ਅੱਜ ਕੱਲ੍ਹ ਲੋਕ ਲੋਕਾਂ ਕੋਲ ਜਗ੍ਹਾ ਹੀ, ਤਾਂ ਵੀ ਲੋਕਾਂ ਕੋਲ ਜਗਾ ਨਹੀਂ ਪਿਆ, ਦਿਲ ਚ ਪਿਆਰ ਨੀ ਰਿਹਾ, ਮਕਾਨ ਵੱਡੇ ਹੋ ਗਏ ਨੇ, ਦਿਲ ਛੋਟੇ ਟੇ ਹੋ ਗਏ ਨੇ ਲੋਕਾਂ ਦੇ, ਜੀ ਪਹਿਲੇ ਮਕਾਨ ਕੱਚੇ ਸੀ, ਤੇ ਦਿਲ ਸੱਚੇ ਕਚੇ ਸੀ, ਮਕਾਨ ਛੋਟੇ ਸੀ, ਤੇ ਦਿਲ ਵੱਡੇ ਸੀ ਹੁਣ ਪੁੱਠਾ ਹੋ ਗਿਆ ਜੀ, ਮਕਾਨ ਵੱਡੇ ਅਤੇ ਦਿਲ ਛੋਟੇ, ਮਕਾਨ ਪੱਕੇ ਤੇ, ਦਿਲ ਖੋਟੇ
ਲੋਕੀ ਬੜੀ ਇੱਜਤ ਕਰਦੇ ਸੀ, ਆਏ ਗਏ ਦੀ ਖ ਖੋਵਾਏ ਬਗੈਰ ਭੇਜਣਾ ਨਹੀਂ ਤੇ
ਹੁਣ ਤਾਂ ਸਟੇਟਸ ਵੇਖਦੇ ਨੇ ਜੀ, ਇਹ ਅਮੀਰ ਹੈ, ਤੇ ਅਮੀਰ ਨਾਲ ਹੀ ਵਰਤਣਾ ਹੈ ਜੇ ਗਰੀਬ ਹੈ, ਤਾਂ ਨਾਲ ਨਹੀਂ ਵਰਤਣਾ ਸਟੇਟਸ ਦੇ ਬਰਾਬਦ ਹੋਣਾ, ਸਾਡੇ ਲੈਵਲ ਦੇ ਬਰਾਬਰ ਹੋਣਾ ਚਾਹੀਦਾ ਫਿਰ ਵਰਤਿਆ ਜਾਂਦਾ ਹੈ, ਲੋਕਾਂ ਨੇ, ਹੁਣ ਏ ਪਖਾਡ ਬਣਾ ਲੈਣੇ ਅਮੀਰ ਨੂੰ ਬੁਲਾਣਾ ਨਹੀ, ਕੋਈ ਫੰਕਸ਼ਨ ਕਰਨਾ ਹੈ, ਅਮੀਰ ਨੇ ਅਮੀਰ ਨੂੰ ਹੀ ਬੁਲਾਉਣਾ, ਗ਼ਰੀਬ ਨੂੰ ਨਹੀਂ ਬੁਲਾਣਾ ਉਹ ਮਾੜਾ ਹੀ ਮਿਡਲ ਕਲਾਸ ਹੈਗਾ, ਮੇਰਾ ਸਟੈਂਡਰ ਲੋਅ ਹੋ ਜਾਏਗਾ, ਸਟੇਟਸ ਘੱਟ ਜਾਏਗਾ, ਮੇਰਾ
ਹਮ, ਅੱਜ ਕਲ ਪੇਕੇ ਜਾਂਦੇ ਤੇ ਪਹਿਲੋਂ, ਭਰਜਾਈਆਂ ਨੱਕ ਵੱਢੇ ਦੀਆਂ ਅੱਜ ਕੱਲ੍ਹ
ਹਾਂਜੀ-ਹਾਂਜੀ
ਹਾਂ
ਓਹੀ, ਪਹਿਲੇੇ ਵਾਲਾ ਪਿਆਰ ਮੁਹੱਬਤ ਉਹ ਸਭ ਨਹੀਂ ਰਿਹਾ ਲੋਕਾਂ ਚ, ਆਪਣੇ ਜਾਂ ਹਾਂਜੀ ਹਾਂ ਜੀ
ਦਾਨੀਆਂ ਹੁੰਦੀਆਂ ਸੀ ਤੇ ਅਨਪੜ੍ਹਾਂ ਦਾ ਜ਼ਮਾਨਾ ਹੈਗਾ ਸੀ, ਜਿਸ ਤਰ੍ਹਾਂ ਅਸੀ ਕਿਹਾ ਜੀ, ਸਤਿ ਬਚਨ, ਤੇ ਸੱਸ ਨੇ ਕੁਛ ਕਿਹਾ ਜੀ, ਠੀਕ ਹੈ, ਜੀ ਠੀਕ ਹੈ। ਤੇ ਹੁਣ ਹਾਜ਼ਰ ਜੁਵਾਬ ਨੇ।
ਜਿਸ ਤਰ੍ਹਾਂ ਵੱਡੇ ਨੇ ਕਿਹਾ, ਤਾ ਉਹ ਗੱਲ ਮੰਨ ਲੈਣੀ।
ਹਾਂ।
ਸਹੀ ਕਹਿ ਰਹੇ ਹੋ, ਹੁਣ ਤੇ, ਕੋਈ ਇੱਕ ਕਹੇਗਾ ਤੇ ਚਾਰ ਸੁਣੇਗਾ। ਉਹ ਟਾਈਮ ਥੋੜ੍ਹੀ ਰਹਿ ਗਿਆ।
ਉਹ ਪੜ੍ਹੀਆਂ ਲਿਖੀਆਂ ਨੇ ਨਾ ਸਿੱਖੀਆਂ ਸਿਖਾਈਆਂ ਨੇ,
ਸਿੱਖਿਆ ਸਿਖਾਈਆਂ ਨੇ, ਕੋਈ ਵੱਡਾ ਸਿਆਣਾ ਮਤਲਬ ਉਸ ਕਹਿ ਵੀ ਦਿੰਦਾ ਨਾ ਤੇ ਅੱਜ ਕੱਲ੍ਹ ਦੀ ਕੁੜੀਆਂ ਕਹਿਣਗੀਆਂ, ਇਹ ਪੁਰਾਣੇ ਜ਼ਮਾਨੇ ਦੀ ਹੈਗੀ ਇੰਝੇ ਬੋਲਦੀ ਰਹਿੰਦੀ ਐ। ਉਹ ਜ਼ਮਾਨੇ ਦੀ ਗੱਲਾਂ ਹੈਗੀਆਂ ਅਸੀਂ ਨੀ ਮੰਨਦੇ ਸਾਡਾ ਜ਼ਮਾਨਾ ਹੋਰ ਐ, ਤੁਹਾਡਾ ਜ਼ਮਾਨਾ ਹੋਰ ਸੀ।
ਹਾਂ,
ਹੁਣ ਇਸ ਤਰ੍ਹਾਂ ਕਹਿੰਦੀਆਂ ਨੇ, ਹੁਣ ਨੀ ਕੋਈ ਮੰਨਦਾ ਕਿਸੇ ਦੀ ਗੱਲ ਨੂੰ ਸਬ ਤਾਂ ਹੀ ਤੇ ਪਿਆਰ ਮੁਹੱਬਤਾ ਨੀ ਰਈਆਂ ਜੀ, ਤਾਈ ਪਿਆਰ ਮੁਹੱਬਤਾਂ ਨੀ ਰਈਆਂ ਪਹਿਲੇ ਵਾਲੀਆਂ।
ਹਾਂ ਵੱਡੇ ਵੱਡੇ ਪਰਿਵਾਰ ਹੁੰਦੇ ਸੀ ਪਹਿਲੋਂ ਚਾਚੇ ਤਾਏ ਅੱਜ ਕੱਲ੍ਹ ਇੱਕ ਇੱਕ ਬੱਚਾ ਹੁੰਦਾ। ਨਾ ਚਾਚੇ ਨਾ ਮਾਮਾ ਨਾ ਨਾ ਮਾਸੀ ਨਾ ਚਾਚਾ,
ਕਿਹੜੀ ਰਹਿ ਗਈ ਐ। ਕਿ ਨਾਲੇ ਵੱਡਿਆਂ ਨਾਲ ਡ ਪਰਿਵਾਰ ਵੱਡਾ ਸੀ ਡਰ ਵੀ ਹੁੰਦਾ ਸੀ ਬੱਚਿਆਂ ਨੂੰ ਵੱਡੇ ਦਾ।
ਹਾਂ ਬਜ਼ੁਰਗ ਬੰਦੇ ਦਾ ਡਰ ਹੁੰਦਾ ਸੀ।
ਇਹ ਵੱਡੇ ਚਾਚਾ ਜੀ ਨੇ ਵੱਡੇ ਤਾਇਆ ਜੀ ਨੇ, ਮੈਂ ਇੱਧਰ ਨੀ ਜਾਣਾ ਮੈਂ ਬਾਹਰ ਨੀ ਜਾਣਾ। ਉਹਨਾਂ ਕੋਲ ਡਰ ਕੇ ਰਹਿਣਾ
ਦਬਕਾ ਹੁੰਦਾ ਸੀ ਵੱਡਿਆਂ ਦਾ, ਚਲੋ
ਚਲੋ ਠੀਕ, ਚੰਗਾ ਲੱਗਿਆ ਜੀ ਤੁਹਾਡੇ ਨਾਲ ਗੱਲ ਕਰਕੇ। ਪੁਰਾਣੀਆਂ ਗੱਲਾਂ, ਯਾਦ ਆ ਗਈਆਂ ਚੰਗਾ ਲੱਗਿਆ ਸੀ। ਬਹੁਤ ਸੋਹਣਾ ਲੱਗਿਆ ਚੰਗਾ ਜੀ ਸਤਿ ਸ਼੍ਰੀ ਅਕਾਲ ਜੀ ਠੀਕ